ਹੈਲੋ-
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ?
ਓਕੇ ਯ, ਬਸ ਠੀਕ ਹੈ, ਤੁਸੀਂ ਸੁਣਾਓਗੇ?
ਬਸ ਵਧੀਆ, ਤੁਸੀਂ ਸੁਣਾਓ ਕੀ ਕਰਦੇ ਪਏ ਹੋ?
ਬਸ ਕੁਛ ਨੀ, ਬੈਠੇ ਹੋਏ ਸੀ। ਬਸ ਹੁਣ ਬੱਚਿਆਂ ਦੇ ਸਕੂਲ ਖੁੱਲਣ ਵਾਲੇ ਨੇ, ਬਸ ਮੈਂ ਕਿਆ ਹੋੁਮਵਰਕ ਕਰ ਲੀਓ ਬੱਚਿਆਂ ਨੂੰ, ਜਿਹੜੇ-ਜਿਹੜੇ ਸਾਡੇ ਰਹਿ ਗਏ ਨੇ, ਜੋ ਤੁਸੀਂ ਆਪਣਾ ਪ੍ਰੋਜੈਕਟ ਵੀ ਕੰਪਲੀਟ ਕਰਨੇ ਨੇ, ਚਾਰਟ ਬਣਾਉਣੇ ਨੇ। ਬਸ, ਬੱਚਿਆਂ ਦੇ ਨਾਲ ਲੱਗੀ ਹੋਈ ਸੀ ਮੈਂ।
ਅੱਛਾ ਅੱਛਾ, ਹਾਂ ਮੈਂ ਨਾ ਪਤਾ ਫੋਨ ਕਰਨ ਹਾਂਜੀ। ਤੇ ਮੈਂ ਪਤਾ ਕੀ ਫੋਨ ਕਿਉਂ ਕੀਤਾ, ਅਹ ਮੈਂ ਐ ਹੀ ਸੇਮ ਤੁਹਾਡਾ-ਆਪਣਾ ਜੋ ਹੈ ਬਈ, ਤੁਹਾਡਾ ਆਪਣਾ ਸ਼ਡਿਊਲ ਹੈ ਨਾ ਤੇ ਮੈਂ ਉਹਦੇ ਕਰਕੇ ਕੀਤਾ। ਕਿ ਬਈ ਤੁਸੀਂ ਜਿਵੇਂ, ਆਪਣੇ ਬੱਚੇ ਵੀ ਵੇਖ ਰਹੇ ਹੋ, ਘਰ ਵੀ ਵੇਖ ਰਏ ਹੋ। ਮੇਰੇ ਹਿਸਾਬ ਨਾਲ, ਤੁਸੀਂ ਮੇਡ ਵੀ ਨਹੀਂ ਲ ਕੋਈ ਲਾਈ ਦੀ, ਹਨਾ। ਉਸ ਤੋਂ ਬਾਅਦ ਤੁਸੀਂ ਫਿਰ ਆਪਣੀ ਸ਼ੋਪ ਵੀ ਸੰਭਾਲਦੇ ਹੋ ਜਾ ਕੇ, ਬਈ ਤੁਸੀਂ ਸਾਰਾ ਮੈਨੇਜ ਕਿਵੇਂ ਕਰਦੇ ਹੋ? ਮਤਲਬ ਕਿ ਮੈਂ ਤੇ ਇੰਨੀ ਕਨਫਿਊਜ ਰਹਿੰਦੀ, ਮੇਰਾ ਘਰ ਹੁਣ ਵੀ ਇੰਨਾ ਮੈਸੇ ਹੋਇਆ ਵੈ। ਨਾ ਮੈਂ ਕੱਪੜੇ ਸੰਭਾਲ ਰਹੀ ਹਾਂ, ਵੀ ਮੈਂ ਕਿਹਾ ਬ ਇੱਕ, ਵੀ ਤੁਸੀਂ ਬਹੁਤ ਛਾ ਮੈਨੇਜ ਕਰਦੇ ਹੋ, ਬਈ ਕਿਵੇਂ ਇਹ ਸਾਰਾ ਪਲੈਨ ਕਰਕੇ ਚੱਲਦੇ ਹੋ, ਮੈਨੂੰ ਵੀ ਥੋੜਾ ਆਈਡੀਆ ਦੱਸੋ ਮੈਂ ਵੀ ਆਪਣੇ ਘਰ ਨੂੰ ਪੂਰਾ ਸੰਭਾਲਾਂ, ਸਹੀ ਨਾਲ।
ਚਲੋ ਹੈ ਚਲੋ ਕੁਛ ਨ ਹੈਗੇ ਆ, ਸਾਰਾ ਆਪਣੇ ਨਾ ਮੈਨੇਜਮੈਂਟ ਤੇ ਹੈਗਾ। ਜਿਹੜੀ ਮਤਲਬ ਮੇਡ ਵਗੈਰਾ ਦੀ ਗੱਲ ਹੈ, ਉਹ ਮੈਂ ਤਾਂ ਦੇਖ ਲਾਈ ਹੋਈ। ਮੈਨੂੰ ਤਾਂ ਨਾ ਟਾਈਮਿੰਗ, ਟਾਈਮਿੰਗ ਦੀ ਬੜੀ ਪ੍ਰੋਬਲਮ ਹੁੰਦੀ ਸੀ। ਮੈਂ ਨਾ ਜਾਣਾ ਹੁੰਦਾ ਸੀ ਸ਼ੌਂਪ ਤੇ, ਤੇ ਉਹ ਕਦੇ ਆਦੇ ਸੀ ਵਿਆਹ ਹੋਜੇ ਕ ਬਾਰਾਂ ਵਜੇ ਹਣਾ, ਤੇ ਹਨ ਉਸ 'ਟ ਮੈਨੂੰ ਦੁਕਾਨ ਜਾਣਾ ਪ ਪੈਂਦਾ ਹੈ, ਬ ਮੇਰੇ ਕੋਲ ਕੰਮ ਕਰ ਜਾਂਦਾ ਸੀ, ਤੇ ਮੈਨੂੰ ਤਾਂ ਕੋਈ ਮੇਡ ਮਿਲਲੀ ਨ ਰਹੀ ਸੀ। ਜਿਹੜੀ ਅੱ ਨੂੰ ਮਰਾ, ਅਕਾਟ ਕਰ ਸਹੀ ਕਰਕੇ ਮੈਨੂੰ ਹੁਣ ਵੀ ਕੋਈ ਮ ਬ ਮਿਲਦੀ ਹੀ ਨੀ, ਕਿਉਂਕਿ ਤੁ ਮ ਵਿਚਹੀਆਂ ਹਰੋਂ ਹੀ ਉੱੇ ਨੋਂ ਦੱਸ ਵਜ ਨਿਕਲਦੀਆਂ ਨੇ, ਆਪਣਾ ਕੰਮਮ ਕਰ ਕੇ
ਬਿਲਕੁਲ, ਹਾਂ ਸਹੀ ਗੱਲ ਹੈ।
ਹਨਾ ਤੇ, ਬਸ ਤੁਹਾਨੂੰ ਪਤਾ ਹੀ ਹੈਗਾ ਦੇਖੋ ਸਬ ਤੋਂ ਪਹਿਲੇ
ਹਾਂਜੀ।
ਮੈਂ ਕਿਹਾ, ਤੁਸੀਂ ਮੋਰਨਿੰਗ ਕਿਸ ਟਮ
ਤੁਹਾਡੀ ਨਾ ਆਵਾਜ਼, ਬੜੀ ਐਸਤਾ ਆਉਂਦੀ ਪਈ। ਹਾਂਜੀ ਆਵਾਜ਼ ਨਾ ਬੜੀ ਸਲੋ, ਆਉਂਦੀ ਪਈ ਤੁਹਾਡੀ ਨਾ।
ਹੁਣ ਆਂਦੀ ਪਈ, ਮੈਂ ਕਿਹਾ ਤੁਸੀਂ ਮੋਰਨਿੰਗ ਕਿਸ ਟੈਮ ਉੱਠ ਦੇ ਹੈਗੇ ਹੋ?
ਮੈਂ ਤਾਂ ਸੱਚੀ ਦੱਸਾਂ, ਜਦੋਂ ਤਾਂ ਮੇਰੇ ਬੱਚੇ ਸਕੂਲ ਜਾਂਦੇ ਨੇ ਛੇ ਵਜੇ ਉੱਠ ਜਾਂਦੀ ਹਾਂ, ਹੁਣ ਮੇਰੇ ਬੱਚੇ ਨਹੀਂ ਜਾ ਰਹੇ, ਮੈਂ ਅੱਠ ਵਜੇ ਉੱਠਦੀ ਹਾਂ। ਤੇ ਔਈ ਨਾ ਮੈਂ ਸਮਝੋ ਫਿਰ ਉੱਥੋਂ ਈ ਸ਼ਾਇਦ ਟਾਈਮ ਟੇਬਲ ਮੇਰਾ ਖ਼ਰਾਬ ਚੱਲਦਾ। ਪੂਰਾ ਐਈ ਔ ਸਕਦਾ ਨਾ।
ਹਾਂ ਤੁਸੀ ਏ ਕੈਲੋ ਕੁੱਛ ਪਤਾ ਕੀ ਏਗਾ ਮੈਂ ਤੇ ਉੱਠਦੀ ਆਂ ਸਵੇਰੇ ਛੇ ਵਜੇ। ਜਿਵੇਂ ਮੇਰੇ ਬੱਚਿਆਂ ਨੇ ਸਕੂਲ ਜਾਨਾ ਹੁੰਦਾ ਛੇ ਵਜੇ ਮੈਂ ਉੱਠ ਕੇ ਹੈਨਾ ਤੇ ਮੈਂ ਬ ਬੱਚਿਆਂ ਨੂੰ ਆਪਨਾ ਉਨਾਂ ਦਾ ਲੰਚ ਵਗੈਰਾ ਪੈਕ ਕਰਕੇ ਤੇ ਮੇਰੇ ਸਾਢੇ ਛੇ ਵਜੇ ਬ ਚੇ ਪੌਣੇ ਸਤ ਬੱਸ ਵਗੈਰਾ ਦੇ ਵਿੱਚ ਛੱਡ ਆਨੀ ਆ ਮੈਂ। ਬਸ ਫੇਰ ਤੁਸੀਂ ਕੈਲੋ ਆ ਕੇ ਮੈਂ ਆਪਨੇ ਘਰ ਦੇ ਤੁਸੀਂ ਕੈਲੋ ਝਾੜੂ ਪੋਚਾ ਕਰ ਲੈਂਨੀ ਆ। ਮੈਂ ਨਾ ਟਰਾਈ ਕਰਨੀ ਏਗੀ ਆ ਵੀ ਮੈਂ ਨਾ ਆਪਨੇ ਕਮਰੇ ਵਿੱਚ ਤੇ ਘਰ ਦੇ ਵਿੱਚ ਜਾਦਾ ਖਲੇਰਾ ਨਾ ਪਾਓ ਕਿਉਂਕਿ ਜ਼ਿਆਦਾ ਖਲੇਰਾ ਜਦੋਂ ਪੈ ਜਾਂਦਾ ਨਾ ਸਾਂਭਨਾ ਬੜਾ ਔ
ਬੜਾ-ਬੜਾ ਸਈ ਕੇਂਦੇ।
ਤੇ ਹੁਨ ਮੇਰੇ ਬੱਚੇ ਨੂੰ ਮੈ ਆਦਤ ਪਾਈ ਹੋਈ ਏ ਅਗਰ ਚੱਪਲ ਪਈ ਏ ਚੱਪਲ ਆਪਨੀ ਜਗ੍ਹਾ ਤੇ ਬੋਤ ਰੂਮ ਹੈਗਾ ਕੁ ਤੇ ਆਪਨਾ ਖੁਦ ਕਲੀਨ ਕਰਨਾ ਅਗਰ ਮੇਰੇ ਕਮਰੇ ਦੇ ਵਿੱਚ ਤੁਸੀਂ ਆਏ ਔ ਅਗਰ ਤੁਸੀਂ ਮੇਰੀ ਕੌਂਬ ਚੱਕੀ ਏ, ਮੇਰਾ ਕੋਈ ਵੀ ਸਮਾਨ ਚੱਕਿਆ ਮੇਰੀ ਇਸ ਜਗ੍ਹਾ ਤੇ ਹੋਨਾ ਚਾਈਦਾ।
ਬਿਲਕੁਲ ਔਹੀ ਮੈਨੇਜ ਕਰਕੇ ਚੱਲਦੇ ਪੂਰੇ।
ਬਨਿਆ ਹੋਇਆ ਤੇ ਬੱਚੇ ਵੀ ਨਾ ਗੰਦ ਵਗੈਰਾ ਨਈ ਲਾਂਦੇ।
ਅੱਛਾ-ਅੱਛਾ ਐ ਤੇ ਬੋਤ ਚੰਗੀ ਗੱਲ ਐ।
ਹਾਂ ਤੇ ਤੁਸੀਂ ਕੈਲੋ ਬਸ ਫੇਰ ਔ ਝਾੜੂ ਪੋਚਾ ਕਰਕੇ ਤੇ ਮੈਂ ਆਪਨੀ ਰਸੋਈ ਦੇ ਵਿੱਚ ਵੜ ਜਾਨੀ ਆ। ਤੇ ਰਸੋਈ ਦੇ ਵਿੱਚ ਵੜ ਕੇ ਆਟਾ ਵਗੈਰਾ ਗੁੰਨ ਲਿਆ। ਈਵਨ ਮੈਂ ਜਦੋਂ ਨਾਸ਼ਤਾ ਬਣਾਨੀ ਆ ਨਾ ਦੁਪੈਰ ਦੀ ਸਬਜ਼ੀ ਵੀ ਮੈਂ ਨਾਸ਼ਤੇ ਦੇ ਨਾਲ ਈ ਬਨਾ ਦਿੰਨੀ ਆ। ਮੈਂ ਬਾਰ-ਬਾਰ ਹਾਂ ਇਦੀ ਏ ਪਲੇਨਿੰਗ ਕਰਕੇ ਚੱਲਨੀ ਆ ਰਾਤੀ ਪੇਲੇ। ਜਿਵੇਂ ਮੈਂ ਹੁਨ ਅਗਰ ਸਵੇਰੇ ਮੈਂ ਜੇੜੀ ਵੀ ਸਬਜ਼ੀ ਬਣਾਨੀ ਆ ਦੁਪੈਰੇ ਤੇ ਉਦੀ ਮੈਂ ਕਟਿੰਗ ਵਗੈਰਾ ਸਭ ਕੁਛ ਮਤਲਬ ਯਾ ਤੇ ਕਦੀ ਰਾਤੀ ਕਰ ਲਾਂਗੀ ਅਗਰ ਸਰ ਦੀਆਂ ਹੁਦਿਆਂ ਤੇ ਰਾਤੀ ਕਰ ਲੈਂਦੀ ਆਾਂ ਤਿਆਰੀ ਅਗਰ ਗਰਮੀਆਂ ਹੈਗੀਆਂ ਨੇ ਫੇਰ ਤੇ ਸਵੇਰੇ ਈ ਕਰਦੀ ਹੈਗੀ ਆ।
ਹਾਂ-ਹਾਂ ਠੀਕ ਐ।
ਤੇ ਬਸ ਤੁਸੀਂ ਕੈ ਦੋ ਬਸ। ਸਵੇਰੇ ਜਦੋਂ ਨਾਸ਼ਤਾ ਹੁੰਦਾ ਹੈਗਾ ਨਾਲ ਈ ਦੋਪੈਰ ਦੀ ਸਬਜ਼ੀ ਹੋ ਜਾਂਦੀ ਏ। ਤੁਸੀਂ ਕੈ ਲੋ ਬਸ ਮੈਂ ਫ੍ਰਰੀ ਹੋ ਜਾਂਨੀ ਆ ਬਸ ਉਸ ਉਸ ਤੋਂ ਬਾਦ ਨਹਾ ਧੋ ਕੇ ਪਾਠ ਵਗੈਰਾ ਕਰ ਲਿਆ ਗੁਰਦੁਆਰੇ ਚਲੇ ਗੇ ਬਸ ਉਸ ਤੋਂ ਬਾਦ ਪੂਰਾ ਦਿਨ ਈ ਤੁਸੀਂ ਕੈ ਲੋ ਬੱਚਿਆਂ ਦੇ ਆਨ ਤੱਕ ਫ੍ਰਰੀ ਹੁੰਨੇ ਆ। ਫੇਰ ਦੁਕਾਨ ਤੇ ਚਲੀ ਜਾਈਦਾ ਤੇ ਬਸ ਤੁਸੀਂ ਕੈ ਲੋ ਫੇਰ ਦੋਪੈਰੀ ਆਈ ਦਾ ਘਰ।
ਗੱਲ ਏ ਹਾਂ ਜਦੋਂ ਬੱਚੇ ਆਂਦੇ ਨੇ ਹਾਂਜੀ।
ਹਾਂ। ਫੇਰ ਇ ਇਸਨਾਂ ਦੀ ਸਰਦਾਰ ਜੀ ਦੀ ਵੀ ਰੋਟੀ ਬਨਾਈ ਦੀ ਏ ਫੇਰ ਤੁਸੀਂ ਕਹਿਲੋ ਬੱਚਿਆਂ ਕੋਲ ਚਾਰ-ਪੰਜ ਵਜੇ ਤੱਕ ਰਈਦਾ ਫੇਰ ਬੱਚਿਆਂ ਨੂੰ ਟਿਊਸ਼ਨ ਭੇਜ ਦਿੰਨੀ ਆ। ਚਾਰ-ਪੰਜ ਵਜੇ ਤੇ ਫੇਰ ਆਪ ਵੀ ਦੁਕਾਨ ਤੇ ਚਾ ਵਗੈਰਾ ਲੈ ਕੇ ਚਲੀ ਜਾਂਨੀ ਆ।
ਅੱਛਾ। ਹਾਂਜੀ।
ਚਲੋ ਮੈਂ ਕਰਨੀ ਐਗੀ ਆ। ਹੈਲੋ।
ਹਾਂਜੀ ਆ ਰਹੀ ਆ ਰਹੀ ਹੁਣ ਆ ਰਹੀ ਆਵਾਜ਼।
ਕਈ ਗੱਲ ਤਾਂ ਮੈਂ ਕਰ ਰਹੀ ਆ ਹੁਣ ਜਿਵੇਂ ਅਗਰ ਦੁਪਹਿਰ ਦੀ ਸਬਜੀ ਬਣਾ ਰਹੀ ਆ ਤੇ ਦੁਪਹਿਰ ਦੇ ਨਾਲ ਰਾਤ ਦੀ ਦਾਲ ਧਰ ਦਿੰਨੀ ਆ ਫਿਰ ਮੈਂ।
ਅਰੇ ਵਾਹ ਅੱਛਾ ਤੁਸੀ ਦੁਕਾਨ ਤੇ ਜੋ ਜਾਣਾ ਹੁੰਦੇ ਤਦ ਐ ਕਰ ਲੈਦੇ।
ਹਾਂ, ਅਰੇ ਨਹੀਂ ਤਾਂ ਕਦੀ ਤੁਸੀਂ ਵੀ ਟਰਾਈ ਕਰਕੇ ਦੇਖਣਾ। ਇੱਕ ਨਾ ਤੁਹਾਡੀ ਹੈੱਡਕ ਖ਼ਤਮ ਹੋ ਜਾਂਦੀ ਹੈਗੀ ਏ, ਅਗਲੇ ਟਾਈਮ ਦੀ ਸਬਜ਼ੀ ਦੀ।
ਬਿਲਕੁਲ ਸਹੀ ਸਹੀ ਖਦੇ ਹੋ ਅਗਰ ਅਸੀਂ ਹਾਂ ਕਿਚਨ 'ਚ ਖੜੇ ਆ ਕਰ ਸਕਦੇ।
ਆਪਾਂ ਹਾਂ ਦੇਖੋ ਹੁਣ ਆਪਾਂ ਰੋਟੀ ਬਣਾ ਰਹੇ ਆ ਤੁਸੀਂ ਇੱਕ ਪਾਸੇ ਕੁੱਕਰ ਰੱਖਦੋ ਤੁਸੀਂ ਜਿਹੜੀ ਵੀ ਦਾਲ ਬਣਾਣੀ ਏ। ਗੀ ਈਵਨ ਅਗਰ ਉਹ ਦਾਲ ਬੋਇਲ ਵੀ ਹੋ ਜਾਂਦੀ ਹੈਗੀ ਹੈ ਨਾ ਬਸ ਤੁਸੀਂ ਜਿਵੇਂ ਰਾਤੀ ਆ ਕੇ ਰੋਟੀ ਬਣਾਣੀ ਏ ਤੜਕਾ ਨਾਲ ਦੇ ਨਾਲ ਬਣ ਜਾਂਦਾ।
ਹਾਂ ਹਾਂ, ਹਾਂ ਬਿਲ ਉਹ ਸਹੀ ਯਾਰ
ਨਾਲ ਦੇ ਨਾਲ ਤੜ ਬਣ ਜਾਂਦਾ ਹੈਗਾ ਬੰਦਾ ਰੋਟੀ ਸਬਜ਼ੀ ਬਣਾ ਕੇ ਵਿਹਲਾ ਹੋ ਜਾਂਦਾ ਹੈ ਫਿਰ ਸ਼ਾਮੀ ਜਿਹੜੇ ਵੀ ਮੇਰੇ ਕੰਮ ਹੁੰ ਦਿਨ ਤੁਸੀ ਕਹਿਲੋ ਸਬਜ਼ੀ ਵਗੈਰਾ ਲਿਆਦੇ ਫਰੂਟ ਵਗੈਰਾ ਲਿਆ ਤੇ, ਫਿਰ ਤੁਸੀਂ ਕਹਿ ਲਿਆ ਫਿਰ ਮੈਂ ਉਹ ਆਪਣੇ ਕਰਨੀ ਹੈਗੀ ਘਰ ਦੇ ਕਿੰਨੇ ਛੋਟੇ-ਮੋਟੇ ਟੇ ਕੰਮ ਹੁੰਦੇ ਹੈਗੇ ਨੇ, ਰੋਜ਼ ਹੀ ਤੁਸੀਂ ਕਹਿ ਲਓ ਦੋ ਦਿਨ ਬਾਅਦ ਬਾਜ਼ਾਰ ਹੀ ਜਾਣਾ ਹੀ ਪੈਂਦਾ ਹੈਗਾ।
ਹਾਂ ਕੋਈ ਨਾ ਕੋਈ ਹਾਂ। ਜਾਂ ਬੱਚਿਆਂ ਪਿੱਛੇ ਕੋਈ ਚੀਜ਼ ਲੈਣ ਜਾਣਾ ਪੈਂਦਾ ਸਕੂਲ ਦਾ ਸਮਾਨ ਜਾਂ ਕੁਛ ਹਾਂ ਬਹੁਤ ਕੁਛ ਹੁੰਦਾ।
ਬਸ, ਬਸ ਥੋੜ੍ਹਾ ਜਿਨਾ ਮੈਨੇਜਮੈਂਟ ਆਪ ਥੋੜ੍ਹਾ ਜਿਹਾ ਕਰਨਾ ਪੈਂਦਾ ਹੈਗਾ ਇਹ ਹੈਗਾ ਅਗਰ ਅਸੀਂ ਆਪਣੇ ਟਾਈਮ ਟੇਬਲ ਤੋਂ ਕਿਤੇ ਵੀ ਇੱਕ ਟਾਈਮ ਹਿਲ ਗਏ ਤੇ ਫਿਰ ਉਹ ਸਾਰਾ ਪੂਰਾ ਦਿਨ ਚੌਪਟ ਹੋ ਜਾਂਦਾ ਤੁਸੀਂ ਇਹ ਕਹਿ ਲਓ।
ਬਿਲਕੁਲ ਸਹੀ ਕਹਿ ਰਹੇ ਓ। ਨਹੀਂ ਸਹੀ ਹੈ ਤੁਹਾਡਾ ਟਾਈਮ ਮੈਨੇਜ, ਵੀ ਠੀਕ ਹੈ ਮੈਂ ਤੁਹਾਡੀ ਗੱਲ ਨਾ ਠੀਕ ਐ। ਕਿਉਂਕਿ ਕੰਮ ਵਾਲੀ ਆਂਦੀ ਆ ਬੜੀ ਲੇਟ ਅਸੀਂ ਉਨੀ ਦੇਰ ਹੀ ਚਾਪ ਕਰਕੇ ਵਿਹਲੇ ਹੋ ਸਕਦੇ ਆ। ਹਨਾ। ਕਰਨਾ ਕੋਈ ਸ਼ਰਮ ਵੀ ਨਹੀਂ ਹੈਗੀ ਕਰਨ 'ਚ ਬਹੁਤ ਚੰਗੀ ਗੱਲ ਹੈ ਤੁਹਾਡੀ, ਤੇ ਮੈਨੂੰ ਨਾ ਇਹੀ ਕਹਿੰਦੇ ਸੀ ਬੱਚੇ ਕਹਿੰਦੇ ਸੀ ਕਿ ਬਈ ਉਹਨਾਂ ਨੂੰ ਦੇਖੋ ਅਸ਼ੋਕ ਵੀ ਸੰਭਾਲਦੇ ਨੇ ਬੱਚੇ ਵੀ ਸੰਭਾਲ ਰਹੇ ਨੇ ਆਪ ਆਪਣੇ ਘਰ ਵੀ ਪੂਰਾ ਵੇਖ ਰਹੇ ਨੇ ਫਿਰ ਤੁਹਾਡੇ ਵੀ ਘਰ ਵੀ ਤੁਹਾਡੇ ਨਾਲ ਵਡ ਤ ਹੈਗੇ ਨੇ ਹਨਾ ਉਹਨਾਂ ਨੂੰ ਵੀ ਦੇਖ
ਹਾਂ ਤੁਸੀਂ ਇਹ ਦੇਖਲੋ ਹੁਣ ਅਗਰ ਮੈਂ ਕਿਚਨ ਦੇ ਵਿੱਚ ਖੜੀ ਆ ਨਾ ਰੋਟੀ ਬਣਾ ਰਹੀ ਆ, ਅਗਰ ਸਿੰਕ ਦੇ ਵਿੱਚ ਦੋ ਭਾਂਡੇ ਨੇ ਤੇ ਮੈਂ ਨਾਲ ਦੇ ਨਾਲ ਭਾਂਡੇ ਵੀ ਦੋ ਮਾਂਜ ਦਾਂਗੀ, ਤੁਸੀਂ ਕਹਿ ਲਓ ਕੋਰਡੀਨੇਸ਼ਨ ਦੇ ਵਿੱਚ ਸਾਰਾ ਕੰਮ ਕਰਦੀ ਰਹਿੰਨੀ ਹੈਗੀ ਆ ਮੈਂ ਵੀ ਹੁਣ ਛੱਡਦੀ ਕਈ ਆਪਾਂ ਪਤ ਪਤਾ ਕੀ ਹੁੰਦਾ ਆਪਾਂ ਜਦੋਂ ਘਰ ਰਹਿੰਨੇ ਹੈਗੇ ਆ ਨਾ ਅਪ ਆਪਾਂ ਨਾ ਆਲਸ ਕਰ ਜਾਂਦੇ ਹਾਂ। ਮੇਨ ਗੱਲ ਆਲਸ ਦੀ ਹੁੰਦੀ ਆ। ਆਪਾਂ ਕਹਿੰਨੇ ਆ ਬਾਅਦ 'ਚ ਕਰਲਾਂਗੇ ਮੈਂ, ਚਲ ਪਹਿਲੇ ਮੈਂ ਰੋਟੀ ਖਾ ਲੈਂਨੀ ਆ ਫਿਰ ਮੈਂ ਰੋ ਰੋਟੀ ਖਾਣ ਤੋਂ ਬਾਅਦ ਮੈਂ, ਰਸੋਈ ਸਾਂਭ ਲਾਂਗੀ।
ਬਿਲਕੁਲ-
ਤੇ ਬਸ। ਮੈਂ ਬਸ ਇਹ ਚੀਜ਼ ਨਹੀਂ ਕਰਦੀ ਹੈਗੀ, ਮੈਂ ਪੋਸਟਪੋਨ ਨੀ ਕਰਦੀ ਕੰਮ ਨੂੰ। ਗੱਲ ਐ ਹੋ ਗੀ ਐ। ਮੈਂ ਕਮ ਨੂੰ ਉਸ ਟਾਈਮ ਨਬੇੜ ਦੇਨੀ ਹੈਗੀ ਆਂ ਜਦੋਂ ਅਸੀਂ ਕੰਮ ਨੂੰ ਪੋਸ ਪੋਨ ਕਰ ਦੇਨੇ ਆ ਨਾ ਵੀ ਮੈਂ ਨੀ ਰੋਟੀ ਖਾ ਲਾ ਤੇ ਰਸੋਈ ਸਾਫ਼ ਕਰ ਲਾਂਗੀ ਹਨਾ ਤੇ ਵੀ ਮੈਂ ਥੋੜੀ ਦੇਰ ਬੈ ਜਾਂਨੀ ਆ, ਫਿਰ ਕਿਸੇ ਦਾ ਫੋਨ ਆ ਗਿਆ, ਇਵੇਂ ਕਰਦੇ ਕਰ ਦੇ ਕੰਮ ਡਿੱਲੇ ਹੋ ਜਾਂਦੈ ਹਰ। ਹਰ ਕੰਮ ਡੀਲੇ ਹੋ ਜਾਂਦਾ ਹੈਗਾ ਬਸ ਆਹੀ ਚੀਜ਼ ਐ ਤੁਸੀਂ ਜਿਸ ਚੀਜ਼ ਨੂੰ ਤੁਸੀਂ ਬਸ ਲੈਲੋ ਅਪਨੀ ਲਾਈਫ ਦੇ ਵਿੱਚ ਤੇ ਉਵੇਂ ਚੱਲੀ ਜਾਓ ਤੇ ਮੈਂ ਕੈਨੀ ਆ ਤੁਆਡਾ ਬਸ ਸਿਸਟਮ ਸੈੱਟ ਹੋ ਜੇਗਾ ਬੱਚੇਆਂ ਨੂੰ ਸਮਝਾ ਕੇ ਰੱਖ ਖੋ ਖਲੇਰੇ ਜਾਦਾ ਨੀ ਪਾਣੇ ਹੈਗੇ। ਆਪ ਤੁਸੀਂ ਚੱਕਣੇ, ਆਪ ਰੱਖਣੇ ਹੈਗੇ ਨੇੇ ਬੱਚੇਆਂ ਨੂੰ ਥੋੜ੍ਹਾ ਰਿਸਪੋਂਸੀਬਲ ਬਨਾ ਦੋ। ਅੱਧੇ ਤੋਂ ਵੱਧ ਮੈਂ ਕੈਨੀ ਆ ਤੁਆਡਾ ਨਾ ਕੰਮ ਘੱਟ ਜਾਵੇਗਾ। ਅਗਰ ਸਾਰੀ ਜਿੰਮੇਦਾਰੀ ਤੁਸੀਂ ਅਪਨੇ ਸਿਰ ਤੇ ਰੱਖੋਗੇ ਨਾ ਤਾਂ ਵੀ ਬੜਾ ਔਖਾ ਹੋ ਜਾਂਦਾ ਹੈਗਾ।
ਅਰੇ ਐਈ ਤੇ ਹੁੰਦਾ ਹੁਨ ਬੱਚੇ ਖਲੇਰੇ ਬੋਤ ਪਾਂਦੇ ਨੇ ਹੁਨ ਮੈਂ ਤੁਆਨੂੰ ਦੱਸ ਰੀ ਆਂ ਹੁਨ ਐ ਮੇਰੇ ਬੱਚੇਆਂ ਦੇ ਹੀ ਕੱਪੜੇ ਜ ਟਿਊਸ਼ਨ ਤੋਂ ਆਂਦੇ ਨੇ ਕੱਪੜੇ ਉਤਾਰੀ ਜਾਨਗੇ, ਉਤਾਰੀ ਜਾਨਗੇ ਤੈਅ ਓਨਾਂ ਨੇ ਲ ਗਾਨੇ ਨੀ ਐ ਹੁਨ ਮੈਂ ਐਈ ਸੰਭਾਲ ਰੀ ਆਂ ਕੱਪੜੇ ਓਈ ਨਾ ਮੇਰੇ ਹਸ ਬੈਂਡ ਮੈਨੂੰ ਡਾਂਟ ਕੇ ਗਏ ਨੇ ਏਨਾ ਫੈਲਾਵਾ ਪਯਾ ਦਾ ਤੈਨੂੰ ਦਿਖਦਾ ਨੀ ਪਿਆ ਹੁਨ ਓਈ ਗੱਲ ਐ ਮੈਂ ਕਿਚਨ 'ਚ ਜਾ ਰੀ ਆਂ ਤੇ ਕਿਚਨ ਦੇ ਕੰਮ ਵਾਲੀ ਜਿਵੇਂ ਮੈਂ ਲਗਾਈ ਦੀ ਐ ਓ ਆ ਨੀ ਰਈ, ਪਤਾ ਲੱਗਦਾ ਪਯਾ ਦਸ ਵਜੇ ਓ ਨੀ ਆਂਦੀ ਪਈ। ਤੁਆਡੇ ਵਾਲੀ ਗੱਲ ਹੁਨ ਦਸ ਵਜੇ ਤੋਂ ਬਾਦ ਮੈਂ ਵੇਲੀ ਨਾ ਹੋ ਜਾਂਦੀ ਅਪਨਾ ਕੰਮ ਕਰਕੇ ਹੁਨ ਮੈਂ ਕੰਮ ਸ਼ੁਰੂ ਕੀਤ ਤਾ ਓ ਮੈਂ ਏਨਾਂ ਪਰੇਸ਼ਾਨ ਸੀ ਮੈਂ ਕੇਆ ਵੀ ਤੁਸੀਂ ਵੀ ਕਰ ਰੇ ਓ ਸਭ ਕੁਛ, ਤੁਆਡੇ ਵੀ ਬੱਚੇ ਨੇ ਤੁਆਡੇ ਨਾਲ ਵੀ ਵੱਡੇ ਰੈਂਦੇ ਨੇ ਹਸਬੈਂਡ ਦੀ ਵੀ ਪੂਰੀ ਜਿੰਮੇਦਾਰੀ ਐ ਵੀ ਤੁਸੀਂ ਬੋਤ ਸੋਨਾ ਮੈਨੇਜ ਕਰਦੇ ਓ ਤੇ ਚੰਗਾ ਲੱਗਿਆ ਮੈਨੂੰ ਮੈਂ ਕੇਆ ਚੱਲ ਥੋੜ੍ਹਾ ਬੋਤ ਆਈਡੀਆ ਲੈਂਨੀ ਆਂ ਕਿ ਮੈਂ ਵੀ ਹੁਨ ਜਿਵੇਂ ਤੁਸੀਂ ਕੈ ਰੇ ਓ ਕਿ ਮੈਂ ਨਾਸ਼ਤੇ ਦੇ ਨਾਲ ਦੁਪਹਿਰ ਦਾ ਕਰ ਲੈਂਨੀ ਆਂ। ਮੈਂ ਵੀ ਹੁਨ ਦੇਖਨਾ ਕੱਲ ਤੋਂ ਵੀ ਐਵੇਂ ਟਰਾਈ ਕਰਾਂਗੀ।
ਨਈ ਕਦੀ ਕਰਕੇ ਦੇਖਨਾ ਹਮੇਸ਼ਾ ਮਾਇੰਡ ਦੇ ਵਿੱਚ ਚ ਲੈ ਕੇ ਚੱਲਨਾ ਮੈਂ ਦੁਪਹਿਰ ਨੂੰ ਐ ਬਨਾਂਨੈ ਤੇ ਓਦੀ ਕਟਿੰਗ ਵਗੈਰਾ ਹੋ ਗਿਆ, ਸਭ ਕੁਛ ਹੈਗੇ ਮੇਨ ਅਪਨੇ ਬੱਚੇਆਂ ਨੂੰ ਵੀ ਅੰਗੇਜ਼ ਕਰੇਆ ਕਰੋ। ਆਪਾਂ ਜਾਦਾ ਕੰਮ ਥੋੜ੍ਹੀ ਕਰਾਣਾ ਬੱਚੇਆਂ ਤੋਂ ਐਹੀ ਬੱਚੇਆਂ ਨੇ ਕੱਪੜੇ ਉਤਾਰੇ ਹੈਗੇ ਨੇ ਓਨੂੰ ਟੰਗ ਦੋ ਅਗਰ ਤੁਸੀਂ ਓ ਕੱਪੜੇ ਨਹੀਂ ਪਾਣੇ ਤੇ ਓਨੂੰ ਵਾਸ਼ਿੰਗ ਮਸ਼ੀ ਸ਼ੀਨ ਦੇ ਵਿੱਚ ਪਾ ਦੋ ਤੇ ਬਸ ਮੈਂ ਐ ਦੱਸਿਆ ਹੋਏਆ। ਅਗਰ ਤੁਸੀਂ ਦੁਬਾਰਾ ਪਾਣੇ ਨੇ ਅਗਰ ਸਵੈ ਟੀ ਹੋ ਗੇ ਨੇ ਹੈਨਾ, ਘੰਟਾ ਹੀ ਪਾਇਆ ਹੈਗਾ ਤੇ ਅਗਰ ਤੁਸੀਂ ਬਾਰ ਰੱਖਨੇ ਹੈਗੇ ਨੇ ਘੰਟੇ ਬਾਦ ਫੇਰ ਪਾਣੇ ਨੇ ਓ ਕੱਪੜੇ ਤੁਸੀਂ ਹੈਂ ਤੇ ਤੁਸੀਂ ਬਾਰ ਇੱਕ ਇੱਕ ਘੰਟੇ ਆਸਤੇ ਓਨੂੰ ਰੱਖ ਆਓ ਧੁੱਪ ਧੁੱਪ ਵਗੈਰਾ ਦੇ ਵਿੱਚ ਯਾ ਨਈ ਪਾਣੇ ਹੈਗੇ ਓਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਦੋ ਤੇ ਬਸ ਬੱਚੇਆਂ ਨੂੰ ਉਸ ਹਿਸਾਬ ਨਾਲ ਸਮਝਾਇਆ ਹੋਇਆਅਪਨੀ ਅਲਮਾਰੀ ਓਨਾਂ ਨੇ ਖੁਦ ਸਾਂਭਨੀ ਐ, ਮੈਨੇਜ ਕਰਨੀ ਐ ਮੈਂ ਸਾਂਭਨੀ ਓਨਾਂ ਦੀ ਅਲਮਾਰੀ ਹਾਂ।
ਤੇ ਬੋਤ ਚੰਗੀ ਗੱਲਾਂ ਸਿਖਾਈਆਂ ਤੁਸੀ ਤੇ।
ਤੇ ਅਲਮੀਰਾ ਵਗੈਰਾ ਮੇਰੀ ਬੇਟੀ ਐ ਅਪਨੀ ਖੁਦ ਸਾਂਭਦੀ ਏ ਈਵਨ ਮੇਰੀ ਬੇਟੀ ਹਲੇ ਦਸ ਗਿਆਰਾਂ ਸਾਲ ਦੀ ਹੈਗੀ ਏ। ਤੇ ਓ ਅਪਨੀ ਦੇਖੋ ਦੀ ਇੰਨੀ ਟਾਈਡੀ ਹੁੰਦੀ ਨਾ ਅਲਮੀਰਾ ਈਵਨ ਮੇਰੇ ਨਾਲ ਜਾਦਾ ਟਾਈਡੀ ਓਦੀ ਅਲਮੀਰਾ ਹੁੰਦੀ ਹੈਗੀ ਏ।
ਅੱਛਾ, ਇਹ ਤੇ ਬਹੁਤ ਚੰਗੀ ਗੱਲ ਐ, ਅਰੇ ਐਈ ਤੇ ਹੁਣ ਮੈਂ ਕੱਲ ਆਪਣੇ ਬੇਟੇ ਦੀ ਸਾਫ਼ ਕੀਤੀ ਜੀ ਅਲਮੀਰਾ, ਉਹਦੇ ਵੀ ਕੱਪੜੇ ਇੱਕ ਨਿਕਾਲਦਾ ਦੱਸ ਗੇਰਦਾ, ਫੇਰ ਉਹਨੂੰ ਉਵੇਂ ਪਕੜ ਕੇ ਅੰਦਰ, ਹੁਣ ਮੇਰੀ ਬੇਟੀ ਟੀ ਦੀ ਗੰਦੀ ਲੱਗ ਰਹੀ ਹੈ, ਮੈਂ ਇਹੀ ਸਭ ਕੁੱਛ ਤੇ ਕਰ ਰਹੀ ਹਾਂ ਹੁਣ ਬੈਠ ਕੇ, ਕੀ ਕਰ ਰਹੀ ਹਾਂ ਬਈ ਉਹੀ ਮੈਂ ਨਾ ਪਰੇਸ਼ਾਨ ਹੁੰਦਾ ਹਾਂ, ਹਾਂਜੀ ਕੋਈ ਗੱਲ ਨੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ